ਵਧੀਆ ਜੀ, ਤੁਸੀਂ ਠੀਕ ਹੋ?
ਹਾਂਜੀ-ਹਾਂਜੀ ਮੈਂ ਵੀ ਠੀਕ, ਹੋਰ ਕੀ ਕਰ ਰਹੇ ਹੋ?
ਬਸ ਹੁਣੇ ਬ੍ਰੇਕਫਾਸਟ ਕੀਤਾ ਸੀ। ਹੁਣ ਵਿਹਲੇ ਹੋਏ ਹਾਂ, ਹੁਣ ਘਰ ਦਾ ਕੰਮ। ਬਸ ਸਵੇਰੇ ਬੱਚੇ ਸਕੂਲ ਜਾਂਦੇ ਨੇ ਨਾ। ਇਸੇ ਟੈਮ ਕਰਨੇ ਆ ਆਪਾਂ ਦੇ। ਹਾਂਜੀ ਬੱਚੇ ਸਕੂਲ ਭੇਜ ਜਾਂਦੇ। ਹਾਂਜੀ-ਹਾਂਜੀ, ਸਭ ਵਧੀਆ ਤੁਸੀਂ ਸੁਣਾਓ। ਤੁਸੀਂ ਕੀ ਕਰ ਰਹੇ ਹੋ?
ਮੈਂ ਵੀ ਬਸ ਵੇਲੀ ਬੈਠੀ ਸੀ।
ਅੱਛਾ ਕੰਮ ਵਗੈਰਾ ਕਰ ਲਿਆ ਘਰ ਦਾ
ਹਾਂਜੀ-ਹਾਂਜੀ ਸੱਤ ਵਜੇ ਉੱਠ ਜਾਂਦੀ ਹਾਂ ਨਾ ਤੇ ਨੌ ਵਜੇ ਤੱਕ ਕੰਮ ਹੋ ਜਾਂਦਾ ਜੇ। ਰੋਟੀ ਰੂਟੀ ਵੀ ਖਾ ਲੈਂਨੀ ਆ, ਨਾਸ਼ਤਾ ਵਗੈਰਾ
ਜਲਦੀ ਹੋ ਜਾਂਦਾ ਐ।
ਤਾਂ ਬਸ ਮੇਰਾ ਸਵੇਰੇ ਬੱਚਿਆਂ ਦਾ ਹੁੰਦਾ ਪਹਿਲੇ ਕੁੜੀਆਂ ਜਾਂਦੀਆਂ ਨੇੂ ਸਕੂਲ ਫਿਰ ਮੁੰਡਾ ਚਲਾ ਜਾਂਦਾ ਏ ਫੇਰ ਥੋੜਾ ਰੈਸਟ ਕਰ ਹੁਣ ਕੰਮ ਕਰੀ ਦਾ ਹੁੰਦਾ
ਕਿਹੜੀ ਕਲਾਸ 'ਚ ਨੇ
ਅਹ ਮੇਰੀ ਗੂੜਾ ਵੱਡੀ ਏਟਥ ਵਿੱਚ ਏ ਛੋਟੀ ਵ ਵੱਡੀ ਗੁੜੀਯਾ ਏਟਥ ਇਚ ਏ, ਛੋਟੀ ਸੈਵਨਥ ਇਚ ਏ ਮੁੰਡਾ ਮੇਰਾ ਐਲ ਕੇ ਜੀ 'ਚ ਐ
ਹਾਂਜੀ
ਹਾਂਜੀ। ਹੋਰ ਤੁਹਾਡੀ ਮੋਰਨਿੰਗ ਰੂਟੀਨ ਕੀ ਹੈ।
ਮੋਰਨਿੰਗ ਰੁਟੀਨ ਵੈਸੇ ਤਾਂ ਹੁਣ ਮੈਂ ਪਹਿਲਾਂ ਜੂਨ 'ਚ ਤਾਂ ਮੈਂ ਨੌ ਵਜੇ ਹੀ ਉੱਠਣੀ ਹੀ ਹਾਂ। ਪਰ ਹੁਣ ਮੇਰੇ ਭੈਣ-ਭਰਾ। ਸਕੂਲ ਜਾਣ ਲੱਗ ਗਏ ਨੇ ਨਾ ਤੇ ਮੰਮੀ ਉੱਠ ਜਾਂਦੇ ਨੇ ਫਿਰ ਉਹਨਾਂ ਨਾਲ ਨਾ। ਕੰਮ ਕਰਾਨੀ ਆ ਉੱਠ ਕੇ। ਉੱਠ ਕੇ ਮੈਂ ਉੱਠਣੀ ਆ ਯਾ ਤੇ ਛੇ ਵਜੇ ਉੱਠ ਚ। ਉੱਠਾਂਗੀ ਯਾ ਸਵਾ ਛੇ ਕੁ ਵਜੇ ਤੱਕ ਉੱਠ ਜਾਂਗੀ ਉਸ ਤੋਂ ਅੱਗੇ ਇਨੀ ਟਾਈਮ ਹੁੰਦਾ। ਫਿਰ ਉੱਠ ਕੇ ਨਾਹ ਧੋ ਕੇ ਫਿਰ ਮੰਮੀ ਨਾਲ ਕੰਮ ਕਰਾਂਗੀ, ਨੂਰ ਨੂੰ ਤਿਆਰੀ। ਆਪਣੀ ਛੋਟੀ ਭੈਣ ਨੂੰ ਤੇ ਮੰਮੀ ਰੋਟੀ ਵਗੈਰਾ ਬਣਾ ਲੈਂਦੇ ਨੇ। ਫਿਰ ਉਸ ਤੋਂ ਬਾਅਦ ਮੰਮੀ ਛੱਡ ਕੇ। ਕਹਿੰਦੇ ਨੇ ਉਹਨਾਂ ਨੂੰ ਰੋਡ ਤੱਕ ਔਟੋ ਆਉਂਦਾ ਨਾ ਔਟੋ ਚ ਜਾਂਦੇ ਨੇ ਫਿਰ। ਜਿੰਨਾ ਮੰਮੀ ਵਾਪਸ ਆਉਂਦੇ ਨੇ ਇੰਨੀ ਦੇਰ ਮੈਂ ਝਾੜੂ ਮਾਰ ਲੈਂਦੀ ਹਾਂ ਫਿਰ ਮੈਂ ਔਰ ਮੰਮੀ ਨਾਸ਼ਤਾ - ਆਪਾ ਕਰ ਲੈਂਦੇ ਹਾਂ ਫਿਰ ਮੰਮੀ ਕੱਪੜੇ ਵਗੈਰਾ ਧੋ ਲੈਂਦੇ ਨੇ ਨੌ ਵਜੇ ਤੱਕ ਕੰਮ ਹੋ ਜਾਂਦਾ ਏ।
ਹ
ਫਿਰ ਵਿਹਲੇ ਬਹਿ ਜਾਂਣੇ ਆ ਫਿਰ। ਦੁਪਹਿਰ ਹੀ ਸੋਚਦੇ ਆ ਕੀ ਬਣਾਈਏ ਜੇ ਸਵੇਰੇ ਸਬਜ਼ੀ ਬਣਾ ਲੈਂਣੇ ਆ ਉੱਥੇ ਦੁਪਹਿਰ ਦੀ ਟੈਂਸ਼ਨ ਨਹੀਂ ਹੁੰਦੀ ਜੇ ਫਿਰ ਰਾਤ ਦੀ ਕੋਈ। ਹਾਂਜੀ ਜੇ ਰਾਤ ਦੀ ਪਈ ਹੋਏ ਉਹ ਸਵੇਰੇ ਖਾ ਲਈਏ ਫੇਰ। ਸੋਚਣਾ ਅੱਧਾ ਪੌਣਾ ਘੰਟਾ ਤੇ ਸੋਚਣੇ ਚ ਲੱਗ ਜਾਂਦਾ ਕਿ ਬਣਾਈਏ ਕਿ। ਹੁਣਈ ਮੰਮੀ ਮੈਨੂੰ ਪੁੱਛਦੀ ਆ ਮੈਂ ਮੰਮੀ ਨੂੰ ਪੁੱਛਣੀ ਆ ਫੇਰ। ਸੋਚ ਕੇ ਅਸੀਂ ਬਣਾਨੇ ਆਂ ਕੁਛ। ਹਾਂਜੀ ਵੈਸੇ ਅੱਜ ਤੇ ਮੰਮੀ ਨੇ ਸਵੇਰੇ ਆਲੂ ਗੋਭੀ ਬਣਾਏ ਸੀ ਤੇ ਓਹੀ ਪਏ ਜੇ।
ਅੱਛਾ ਓਈ ਦੁਪਹਿਰੀ ਖਾਓਗੇ।
ਹਾਂਜੀ-ਹਾਂਜੀ-ਹਾਂਜੀ ਸਵੇਰੇ ਬਣਾਈ ਸੀ ਮੰਮੀ ਨੇ।
ਅੱਜ ਅਸੀਂ ਵੀ ਬਣਾਵਾਂਗੇ ਪਿੰਡੀ ਦੁਪਹਿਰੀ ਬੱਚੇ ਕਹਿ ਗਏ ਸੀ ਮੰਮੀ। ਭਿੰਡੀ ਬਣਾਣਾ, ਸਵੇਰੇ ਇਹਨਾਂ ਨੂੰ ਪੁੁਲਾਵ ਬਣਾ ਦਿੱਤਾ ਸੀਗਾ। ਸਾਰਾ ਕੁਛ ਪਾਕੇ ਛ ਖਾਂਦੇ ਹੈਗੇ ਨੇ ਨਾ ਸਵੇਰੇ ਸਵੇਰੇ ਕਹਿੰਦੇ ਮੰਮੀ ਉਹ ਬਣਾ ਦੋ ਉਹ ਬਣਾਇਆ।
ਹਾਂਜੀ-ਹਾਂਜੀ-ਹਾਂਜੀ। ਹੂ ਤੇ ਤੁਸੀਂ ਸਬਜ਼ੀ ਵਗੈਰਾ ਘਰ ਹੀ ਲਾਂਦੇ ਹੋ।
ਨਹੀਂ-ਨਹੀਂ। ਪਹਿਲਾਂ ਟਾਈਮ ਹੁੰਦਾ ਸੀਗਾ ਲੋਕ ਘਰ ਉਗਾ ਲੈਂਦੇ ਸੀਗੇ ਅੱਜ ਕੱਲ।
ਨਹੀਂ ਮੇਰੀ ਮੰਮਾ ਤੇ ਨਾ ਹੁਣ ਵੀ ਮਤਲਬ। ਛੋਟੀ ਮੋਟੀ ਜਿਹੜੀ ਸਬਜ਼ੀ ਨੇ ਨਾ ਘਰ ਹੀ ਲਾ ਲੈਂਦੇ ਨੇ ਜਿਸ ਤਰ੍ਹਾਂ ਜਿਹੜੀ। ਹੋ ਗਈ ਆ ਭਿੰਡੀ ਵਗੈਰਾ ਬੈਂਗਣ ਐ ਬੇਲਾਂ ਜਿਹੀਆਂ ਲਾ ਦੇਣਗੇ। ਤਿੰਨ ਚਾਰ ਇੱਦਾਂ ਟਮਾਟਰ ਟਮੂਟਰ। ਸਾਡੇ ਇੱਧਰ ਥੋੜ੍ਹੀ ਜਿਹੀ ਕੱਚੀ ਜਗਾ ਹੈ ਨਾ, ਤੇ ਮੰਮੀ ਨੂੰ ਬਹੁਤ ਸ਼ੌਕ ਹੈ। ਉਹਨਾਂ ਨੇ ਬੂਟਾ ਵੀ ਲਾਇਆ ਆ, ਅਮਰੂਦ ਦਾ।
ਅੱਛਾ- ਅੱਛਾ ਸਾਡੀ ਕੱਚੀ ਜਗ੍ਹਾ ਨੀ ਨਾ, ਸਾਡਾ। ਪੂਰਾ ਮਕਾਨ ਪੱਕਾ ਬਣਿਆ ਹੋਇਆ, ਕੱਚੀ ਜਗ੍ਹਾ ਨੀ ਨਾ ਹੈਗੀ, ਬਾਹਰ ਮੰਮੀ ਨੇ ਤੇ। ਪੇੜ ਪੌਦੇ ਗਮਲੇ ਵਗੈਰਾ ਲਗਾ ਰੱਖੇ ਹੈਗੇ ਨੇ। ਉਹ ਵਾਸਤੇ, ਤੇ ਉਹ ਸਬਜ਼ੀਆਂ ਵਗੈਰਾ ਲਗਾ ਰਖੀਆਂ। ਵੈਸੇ ਤਾਂ ਲਗਾ ਰੱਖਿਆ, ਪਨਾ ਧਨੀਆ ਮਿਰਚ। ਲਗਾ ਰੱਖਿਆ ਹੈਗਾ ਵੇ, ਹਾਂਜੀ, ਹੋਰ ਹੁਣ ਤੁਸੀਂ ਕੀ ਕਰੋਗੇ।
ਮੈਂ ਹਾਲੇ ਤਾਂ ਪਲੱਸ ਟੂ ਕੀਤੀ ਹੈ ਹੁਣ, ਕੋਲੇ ਸੋਚ ਰਹੀ ਆਂ। ਕੋਲੇਜ ਹੀ ਕਰਾਂਗੀ, ਕੋਲੇਜ 'ਚ ਹੀ ਜਾਵਾਂਗੀ। ਹਾਂਜੀ, ਉਹ ਵੀ ਅੱਗੇ- ਅੱਗੇ ਡੇਟਸ਼ੀਟ ਵਧਾ ਦਿੰਦੇ ਨੇ ਮੈਰੀ ਪਿਲੀਸ।
ਹਾਂਜੀ, ਤੇ ਟਾਈਮ ਵਿੱਚ ਮੈਂ ਕੀ ਕਰਨਾ ਪਸੰਦ, ਹਾਂਜੀ।
ਡਰਾਇੰਗ, ਡਰਾਇੰਗ,
ਅੱਛਾ -ਅੱਛਾ ਡਰੋਇੰਗ ਦਾ ਸ਼ੌਂਕ ਹੈ ਤੁਹਾਨੂੰ ਬਹੁਤ, ਕਿਤਾਬਾਂ ਵਗੈਰਾ ਪੜ੍ਹਨ ਦਾ ਸ਼ੌਂਕ ਨਹੀਂ ਹੈਗਾ
ਨਹੀਂ- ਨਹੀਂ ਰੀਡਿੰਗ ਤਾਂ ਨਹੀਂ ਕਰਦੀ ਆ, ਜਾਂ ਡਰੋਇੰਗ ਕਰ ਲੈਂਦੀ ਹਾਂ, ਜਾਂ ਸ਼ਾਇਰੀਆਂ ਲਿਖਦੀਆਂ ਬਸ,
ਅੱਛਾ, ਫੋਨ ਚਲਾਉਣ ਦਾ ਵੀ ਜ਼ਿਆਦਾ ਸ਼ੌਕ ਨੀ ਹੈਗਾ,
ਫੋਨ, ਜ਼ਿਆਦਾ ਨਹੀਂ ਚਲਾਉਦੀ,
ਅੱਛਾ,
ਭੈਣ- ਭਰਾ ਹੀ ਨਹੀਂ ਛੱਡਦੇ ਫੋਨ,
ਹਾਂ ਬੱਚਿਆਂ ਦੀ ਤਾਂ ਆਦਤ ਹੈਗੀ ਏ, ਬੱਚੇ ਛੱਡਦੇ ਹੀ ਨੀ, ਮੇਰਾ ਵੀ ਕਦੀ ਇੱਕ ਬੱਚਾ ਲਏਗਾ, ਕਦੀ ਦੂਜਾ ਬੱਚਾ ਫੋਨ ਲਏਗਾ, ਸਾਰਾ ਦਿਨ ਇਹੀ ਲੱਗਾ ਲਗੇ ਰਹੋ ਉਹਨਾਂ ਨਾਲ, ਫੋਨ ਦੇ ਦੋ, ਫੋਨ ਦੇ ਦੋ, ਫੋਨ ਦੇ ਦੋ,
ਟਾਈਮ ਹੈ ਜਦੋਂ ਸਕੂਲ ਹੁੰਦੇ ਨੇ ਨਾ, ਤਾਂ ਹੀ ਫੋਨ ਚਲਾ ਸਕਦੇ ਹਾਂ ਮੇਰੀ, ਭੈਣ ਮੇਰਾ ਫੋਨ ਲੈ ਲੈਂਦੀ ਹੈ, ਮੈਂ ਹੁਣੇ ਲਿੱਤਾ ਸੀ, ਐਸੀ ਮੰਥ 'ਚ ਲਿੱਤਾ ਤੇ ਉਹ ਮੇਰਾ ਫੋਨ ਨਹੀਂ ਛੱਡਦੀਆਂ ਆ ਕੇ, ਫਿਰ ਮੰਮੀ ਦਾ ਭਰਾ ਲੈ ਜਾਂਦਾ, ਉਹ ਬਾਹਰ ਚੱਲ ਜਾਂਦਾ ਲੈ ਕੇ,
ਅੱਛਾ- ਅੱਛਾ
ਹਾਂਜੀ
ਤੇ ਉਹ, ਤੁਸੀਂ, ਤੁਹਾਡੀ ਫੇਵਰੇਟੀ ਹੋਬੀ ਕੀ ਹੈ,
ਫੇਵਰੇਟ, ਵੈਸੇ ਤਾਂ ਕੜ੍ਹੀ ਚੌਲ, ਰਾਜਮਹ ਚੌਲ,
ਅੱਛਾ -ਅੱਛਾ,
ਕੜੀ ਵੈਸੇ ਬਣਾਉਣੀ ਤੇ ਨਹੀਂ ਆਉਂਦੀ,
ਅੱਛਾ, ਹ ਮੇਰੇ ਵੀ,
ਕੜੀ ਚੌਲ ਫੇਵਰੇਟ ਨੇ ਤੁਹਾਡੇ, ਕਿਹੜੇ ਹਾਂਜੀ, ਤੇ ਉਹ ਆਲੂ ਵਾਲੇ, ਪਕੌੜੇ ਵਾਲੇ,
ਪਕੌੜੇ ਵਾਲੇ, ਤੇਰੇ ਬੱਚੇ ਨਾ ਹ ਆਪਣੇ ਬੱਚਿਆਂ ਨੂੰ ਕੜੀ ਚਾਵਲ ਬਣਾ ਕੇ ਦਿੰਦੀ ਹ, ਮੈਂ ਆਪਣੇ ਬੱਚਿਆਂ ਨੂੰ ਕੜੀ ਚਾਵਲ ਬਣਾ ਕੇ ਦਿੰਦੀ ਆ ਨਾ ਕਹਿੰਦੇ ਮੇਰੇ ਬੱਚੇ ਨਾ ਪਕੌੜੇ ਇੱਕ ਪਾਸੇ ਰੱਖਦੇ ਨੇਗੇ ਮੰਮੀ ਘੜੀ ਖਾਣੀ ਹੈ, ਪਕੌੜੇ ਨੀ ਖਾਣੇ, ਅਗਰ ਉਹ ਬੱਚੇ ਪਕੌੜੇ ਦੇ ਦੋ ਉਹ ਪਕੌੜੇ ਖਾਣਗੇ
ਮੇਰੀ ਭੈਣ ਵੀ, ਉਹ ਕਹਿੰਦੀ ਆ, ਮੈਨੂੰ ਕੜੀ ਹੀ ਨੀ ਪਸੰਦ, ਮੈਂ ਕਿਹਾ ਪਹਿਲੀ ਵਾਰ ਦੇਖਿਆ ਕੋਈ ਜਿਹਨੂੰ ਕੜੀ ਨੀ ਪਸੰਦ
ਹ ਬਸ ਬੱਚਾ ਨਾ ਵਿੱਚੋਂ ਕੜੀ 'ਚੋ ਪਕੌੜੇ ਕਢ ਕੇ ਰੱਖ ਦਿੰਦੇ, ਕੜੀ ਚਾਵਲ ਤੇ ਕੁਛ ਹੋ ਕੇ ਖਾ ਲੈਂਦੇ। ਰਾਜਮਾਂ ਚਾਵਲ ਹੋ ਗਏ, ਕੜੀ ਚਾਵਲ ਹੋ ਗਏ ਬਸ ਉਹਨਾਂ ਨੂੰ ਕੋ ਪਕੌੜਿਆਂ ਨਾਲ ਐਲਰਜੀ ਹੋਰ, ਤੁਸੀਂਹ ਹੋ ਫਾਸਟ ਫੂਡ ਵਿੱਚ ਬਣਾ ਲੈਂਦੇ ਹੋ ਘਰ, ਫਾਸ ਫੂਡ 'ਚ ਬਣਾ ਲੈਂਦੇ ਹੋ ਕੁਛ ਘਰ
ਮੋਮ ਮੋਮੋਸ ਟਰਾਈ ਕੀਤੇ ਸੀ ਇੱਕ ਵਾਰ ਮੈਂ ਤੇ ਮੰਮੀ ਨੇ ਮੰਮਾ ਤੇ ਮੇਰੇ ਮਤਲਬ ਸਾਰਾ ਕੁਛ ਬਣਾ ਲੈਂਦੇ ਨੇ ਓ ਛੋਲੇ ਭਟੂਰੇ ਕੀ ਚੌਮਿਨ ਕੀ ਸਭ ਉਹ ਨਾ ਬਾਰ ਨੀ ਖਾ ਦਿੰਦੇ ਸਾਨੂੰ ਕੈਂਦੇ ਨੇ ਬਾਰ ਪਤਾ ਨੀ ਕਿੰਨੇ ਦਿਨ ਦਾ ਤੇਲ ਪਿਆ ਹੋਏ ਤੇ ਮੇਰੀ ਮੰਮੀ ਨੂੰ ਨਾ ਕੁਕਿੰਗ ਦਾ ਬੋਤ ਨਵੀਂ ਤੋਂ ਨਵੀਂ ਚੀਜ਼ਾਂ ਬਣਾਂਦੇ ਰੈਂਦੇ ਨੇ।
ਅੱਛਾ ਮੈਂ ਵੀ ਆਪਣੇ ਬੱਚਿਆਂ ਨੂੰ ਦੀ
ਪੀਜ਼ਾ ਵਗੈਰਾ ਵੀ
ਛੋਲੇ ਭਟੂਰੇ ਬਣਾਤੇ ਕਦੀ ਕੀ ਬਣਾ ਤਾ ਕਦੀ ਬਣਾ ਤਾ ਮੈਂ ਵੀ ਉਸ ਦਿਨ ਸਪਰਿੰਗ ਰੋਲ ਬਣਾਏ ਸੀ ਬੜੇ ਟੇਸਟੀ ਬਣੇ ਸੀ। ਮੈਂ ਕੈਂਦੇ ਨੇ ਬੱਚੇ ਮੰਮੀ ਛੋਲੇ ਭਟੂਰੇ ਖਾਣੇ ਆ ਬਾਰ ਕਿ ਨ ਨਈ ਖਾਣੇ ਆ। ਆਪ ਕੇ ਹੱਥ ਸੇ ਖਾਣੇ ਆ ਮੰਮੀ ਮੈਨੇ ਐਵੇਂ ਕਹਿੰਦੇ ਨੇ ਤੇ ਮੈਂ ਘਰ ਹੀ ਉਹਨਾਂ ਨੂੰ ਬਣਾ ਦੇਣੀ ਆਂ।
ਚਲੋ ਵਧੀਆ ਫਿਰ ਵੈਸੇ ਘਰ ਠੀਕ ਆ।
ਹਾਂਜੀ ਘਰ ਦੇ ਨਾ ਇਕਦਮ ਫਰੈਸ਼ ਹੁੰਦੇ ਹੈਗੇ ਨੇ।
ਹਾਂਜੀ-ਹਾਂਜੀ ਨਾਲੇ ਬਾਰ ਤੇ ਫਿਰ ਪੈਸੇ ਵੀ ਇੰਨੇ ਲੱਗ ਜਾਂਦੇ ਨੇ। ਦੋ ਤਿੰਨ ਦਾ ਤਾਂ ਢਿੱਡ ਹੀ ਨੀ ਪਰ ਸਾਡੀ ਨਾ ਮਾਸੀ ਦੇ ਮੁੜੇ ਨੇ। ਉਹਨਾਂ ਤੋਂ ਮੈਂ ਬਾਹਰ ਲੈ ਗਈ ਮੋਮੋਸ ਖਾਣ ਓ ਤੇ ਰੱਜਣੇੇ ਤੇ ਹੀ ਆਣ ਪੈਸੇ ਈ ਮੇਰੇ ਖ਼ਤਮ ਹੋ ਗਏ ਮੈਂ ਕਿਆ ਮੇਰੇ ਕੋਲ ਹੋ ਪੈਸੇ ਨਈ ਹੈ ਬੈ ਜੋ ਆਰਾਮ ਨਾਲ
ਢਿੱਡ ਨੀ ਭਰਦਾ ਜਿੰਨਾ ਮਰਜ਼ੀ ਖਾ ਲੋ ਬਾਹਰੋਂ ਜਿੰਨਾ ਮਰਜ਼ੀ ਖਾ ਲੋ ਢਿੱਡ ਭਰਦਾ ਹੀ ਨਈ ਹੈਗਾ ਸਵੇਰੇ ਸੈਰ ਵਗੈਰਾ ਤੇ ਜਾਂਦੇ ਹੋ।
ਹੋਰ ਦੱਸੋ ਤੁਸੀਂ
ਮੈਂ ਕਿਆ ਸਵੇਰੇ ਸੈਰ ਵਗੈਰਾ ਤੇ ਜਾਂਦੇ ਹੋ।
ਸਵੇਰੇ ਤਾਂ ਨਹੀਂ ਜਾਂਦੀ ਸ਼ਾਮ ਨੂੰ ਜਾਂਣੀ ਆਂ।
ਅੱਛਾ-ਅੱਛਾ
ਹਾਂਜੀ ਸਾਡੇ ਇੱਧਰ ਪਿੱਛੇ ਨਾ ਕਿ ਵੀ ਸਟੇਟ ਐ। ਖੁੱਲੇ ਰੋਡ ਨੇ ਉੱਥੇ ਘੁੰਮਣ ਜਾਂਣੇ ਆ ਤੇ ਘੁੰਮਦੇ ਘੁੰਮਦੇ ਨਾ ਜੈ ਸਿਟੀ 'ਚ ਨਾ ਗੁਰ ਦੁਵਾਰਾ ਉੱਥੇ ਵੀ ਮੱਥਾ ਟੇਕ ਆਣੇ ਆਂ।
ਅੱਛਾ-ਅੱਛਾ
ਹਾਂਜੀ ਫਿਰ ਹਾਂਜੀ ਫਿਰ ਰਾ ਜੇ ਭੂਆ ਮਿਲ ਜੇ ਉਹ ਸਾਨੂੰ ਦੜਾਂਦੇ ਨਾ ਪੂਰਾ ਕੈਂਦੇ ਨਾ ਘੁੰਮੋ- ਘੁੰਮੋ ਓ ਨੀ ਸਾਨੂੰ ਆਣ ਦਿੰਦੇ ਫਿਰ ਇੱਕ ਘੰਟੇ ਤੋਂ ਪੈਲਾਂ
ਬਹੁ ਕੰਮ ਹੋਗੇ ਜਾਂਦੇ ਆ ਬਾਹਰੋਂ ਵੀ ਮਿਲ ਲਿਆ।
ਹਾਂਜੀ-ਹਾਂਜੀ ਹਾਂਜੀ
ਏਨਾ ਪਸੰਦ ਹੈ ਟੀ ਸੀਰੀਅਲ ਵਗੈਰਾ ਤੇ ਤੁਹਾਨੂੰ ਮੈਂ ਕਿਆ ਗਾਣੇ ਬੇਰਾ ਪਸੰਦ ਹੈਗੇ ਨੇ ਸੀਰੀਅਲ ਵਗੈਰਾ ਦੇਖਦੇ ਖੁਸ਼ ਹੋ ਕੇ
ਮੈਂ ਸੌਂਗ ਸੁਣਦੀ ਹਾਂ ਜਾਦਾ ਤੇ ਸੀਰੀਅਲ ਮੇਰੀ ਮੰਮੀ ਦੇਖਦੀ ਸੀ ਉਹ ਹੈਗਾ ਨਈ ਸੀ ਰਿਸ਼ਤਾ ਕ ਕਹਿਲਾਤਾ।
ਹਾਂਜੀ
ਫਿਰ ਉਹ ਮੈਂ ਦੇਖ ਲੈਂਦੀ ਹਾਂ ਥੋੜਾ-ਥੋੜ੍ਹਾ ਤੇ ਜ਼ਿਆਦਾਤਰ ਤੇ ਉਹ ਤਾਰਕ ਮਹਿਤਾ ਦਾ ਉਲਟਾ ਚਸ਼ਮਾ ਮੇਰੀ ਭੈਣ ਦੇਖਦੀ ਹੈ ਉਹੀ ਦੇਖਦੀ ਆ ਜ਼ਿਆਦਾਤਰ
ਅੱਛਾ ਅੱਛਾ ਤੇ ਘੁੰਮਣਾ ਫਿਰਨਾ ਪਸੰਦ ਹੈ ਤੁਹਾਨੂੰ
ਤੁਸੀਂ ਨਹੀਂ ਨਹੀਂ ਮੇਰਾ ਬਾਹਰ ਜਾਣ ਨੂੰ ਜੀਅ ਹਾਂਜੀ
ਹੈਲੋ, ਮੈਂ ਕਿਹਾ ਮੈਨੂੰ ਨਾ ਘੁੰਮਣਾ ਫਿਰਨਾ ਤੇ ਬਹੁਤ ਪਸੰਦ ਏ ਔਰ ਮੈਨੂੰ ਨਾ ਪੰਜਾਬੀ ਸੌਂਗ ਜ਼ਿਆਦਾ ਪਸੰਦ। ਪਸੰਦ ਮੈਂ ਪੰਜਾਬੀ ਸੌਗ ਜ਼ਿਆਦਾ ਸੁਣਨੀ ਹਾਂ।
ਮੈਂ ਤੇ ਪੰਜਾਬੀ ਸੁਣਦੀ ਹਾਂ ਹਿੰਦੀ ਜਿਸ ਤਰ੍ਹਾਂ ਕੋਈ ਟਰੈਂਡਿੰਗ 'ਚ ਚੱਲਦਾ ਨਹੀਂ ਜੋ ਮਤਲਬ ਵਧੀਆ ਲੱਗ ਜੇ। ਤੇ ਉਹ ਸੁਣ ਲੈਂਦੀ ਹਾਂ।
ਹਾਂਜੀ, ਹਾਂਜੀ ਮੈਨੂੰ ਮਨ ਕੀਰਨ ਦਾ ਤਾਂ ਬਹੁਤ ਸ਼ੌਂਕ ਏ। ਔਰ ਜਦੋਂ ਮੈਂ ਘੁੰਮਣ ਫਿਰਨ ਜਾਂਦੀ ਹਾਂ ਨਾ ਥੱਕ ਜਲਦੀ ਜਾਂਦੀ ਹਾਂ ਫੇਰ ਇਹਨੇ ਪਾਸੇ ਆਪਾ ਕਹਿੰਦੇ ਨੇ ਬੱਚਿਆਂ ਦੇ ਅਹ ਤੈਨੂੰ ਘੁੰਮਣ ਫਿਰਨ ਦਾ ਵੀ ਸ਼ੌਂਕ ਹੈ ਤੂੰ ਥਕ ਵੀ ਜਲਦੀ ਜਾਂਦੇ ਹੈ। ਮੈਂ ਕਿਹਾ ਕੀ ਕਰਾਂ ਫੇਰ ਮੈਨੂੰ ਹੁਣ ਘਰ ਬ ਸੱ
ਹਾਂਜੀ, ਹਾਂਜੀ।
ਮੈਨੂੰ ਘੁੰਮਣ ਫਿਰਨ ਦਾ ਸ਼ੌਕ ਆਪਣੇ ਹਸਬੈਂਡ ਨਾਲ ਹੀ ਹੈ ਹੋਰ ਇਕੱਲੇ ਜਾਣਾ ਕਿਸੇ ਨਾਲ ਜਾਣਾ ਸ਼ੌਕ ਨੀ ਹੈ। ਤੁਸੀਂ ਗਏ ਸੀ ਸਮਰ ਵੇਕੇਸ਼ਨ ਕਿੱਥੇ ਗਏ ਸੀ ਗਏ ਸੀਗੇ ਕਿਥੇ ਘੁੰਮਣ?
ਨਹੀਂ ਮੈਂ ਗਈ ਨੀ ਗਰਮੀ ਬਹੁਤ ਹੋ ਰਹੀ ਸੀ। ਚਲੋ ਮੈਂ ਤੁਹਾਨੂੰ ਨਾ ਕਰਦੀ ਹਾਂ ਉਹ ਵਿੱਚ ਕੋਲ ਆ ਰਹੀ ਹੈ।
ਹਾਂਜੀ ਠੀਕ ਹੈ ਜੀ ਠੀਕ ਹੈ।